ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਮੈਮ।
ਹਾਂਜੀ, ਹੋਰ ਕਿੱਦਾਂ ਠੀਕ ਓ।
ਹਾਂਜੀ-ਹਾਂਜੀ, ਤੁਸੀਂ ਦੱਸੋ ਕਿਵੇਂ ਆ।
ਚੜਦੀ ਕਲਾ ਕਿਰਪਾ, ਹੋਰ ਕੀ ਕਰਨ ਡਏ ਸੀ।
ਕੁਛ ਨੀ ਤੁਸੀਂ ਦੱਸੋ।
ਬਸ ਕੁੱਛ ਨੀ ਸਾਡੇ ਵੀ ਲੈਂਟਰ ਪੈਣ ਡਿਆ ਵਾ।
ਅੱਛਾ-ਅੱਛਾ, ਚਲੋ ਵਧੀਆ। ਹੋਰ ਘਰੇ ਠੀਕ ਨੇ ਸਾਰੇ।
ਹਾਂਜੀ, ਤਾਰੀ ਕਿਰਪਾ।
ਕੀ ਕਰਦੇ ਓ ਤੁਸੀਂ?
ਮੈਂ ਤਾਂ ਕੁਛ ਨੀ ਐਤਕਾਂ ਮਤਲਬ ਵੀ ਕੋਈ ਤੁਸੀਂ ਪਲਨਿੰਗ ਨੀ ਬਣਾਈ? ਕਿਤੇ ਜਾਣ ਦੀ ਜਿਵੇਂ ਹਿਸਟੋਰੀਕਲ ਪਲੇਸ ਤੇ ਜਿਵੇਂ ਹਰਿਮੰਦਰ ਸਾਹਿਬ ਹੋ ਗਿਆ।
ਹਮ ਨਈ-ਨਈ ਗੱਲ ਬਾਤ ਆ।
ਅੱਛਾ ਅਹੀ ਤਾਂ ਪਿੱਛੇ ਹੀ ਜਾ ਕੇ ਆਏ ਸੀ ਗਰਮੀ ਚ ਹੀ
ਕਿੱਥੇ?
ਹਰਿਮੰਦਰ ਸਾਹਿਬ- ਹਰਿਮੰਦਰ ਸਾਹਿਬ।
ਅੱਛਾ-ਅੱਛਾ, ਵਧੀਆ ਹੋ ਗਏ ਸੀ ਦਰ ਸ਼ਨ।
ਹਾਂਜੀ, ਦਰਸ਼ਨ ਵਧੀਆ ਹੋ ਗਏ ਸੀ। ਅਸੀਂ ਡੇਢ ਘੰਟੇ ਬਾਅਦ ਮੱਥਾ ਟੇਕਿਆ।
ਅੱਛਾ-ਅੱਛਾ।
ਮਲਬੇ ਸਾਨੂੰ ਮਤਲਬ ਡੇਢ ਘੰਟ ਨੇ ਟੇਕਣਾ ਪਿਆ। ਹਾਂਜੀ, ਰਾਸ਼ ਬੋਤ ਸੀ ਕਿਉਂਕਿ ਆਪਣੇ ਸ਼ਰਧਾ ਹੀ ਬੋਤ ਆ ਨਾ, ਗੁਰੂ ਸਾਹਿਬ ਪ੍ਰਤੀ ਉਹਨਾਂ ਦੀ।
ਹਾਂਜੀ-ਹਾਂਜੀ ਏਹ ਤਾਂ ਹੈ। ਅਸੀਂ ਵੀ ਪਿਛਲੀ ਵਾਰੀ ਅਸੀ ਅੰਮ੍ਰਿਤਸਰ ਸਾਹਿਬ ਤੱਕ ਗਏ ਸੀਗੇ। ਹਾਂਜੀ।
ਅੱਛਾ।
ਉੱਥੇ ਵੀ ਬੜਾ ਰਸ਼ ਸੀਗਾ, ਹਾਂਜੀ।
ਹਾਂ ਰਾਸ਼ ਕਾਫ਼ੀ ਹੁੰਦਾ ਵਾ ਉੱਥੇ।
ਏਹ ਤਾਂ ਹੈ।
ਹੂੰ।
ਹੋਰ ਦੱਸੋ?
ਹੋਰ ਵਧੀਆ, ਫਿਰ ਅਸੀਂ ਮਨ ਲੋ ਕਿ ਬਾਬਾ ਬੁੱਢਾ ਜੀ ਸਾਹਿਬ, ਓਨਾਂ ਦੇ ਦਰਸ਼ਨ ਕੀਤੇ। ਅਹ 'ਬਾਬਾ ਦੀਪ ਸਿੰਘ ਜੀ ਗੁਰਦੁਆਰਾ ਓਥੇ।
ਹਾਂ ਨੇੜੇ ਈ ਆ, ਓਥੇ ਬਾਬਾ ਦੀਪ ਸਿੰਘ ਜੀ ਦਾ।
ਹਾਂਜੀ, ਕਾਫੀ ਨੇੜੇ ਆ ਉੱਥੋਂ।
ਬਹੁਤ ਵਧੀਆ ਐ, ਵੈਸੇ ਹਿਸਟੋਰੀਕਲ ਐ, ਉਹ ਵੀ ਹੈਨਾ।
ਹਾਂਜੀ-ਹਾਂਜੀ, ਬਿਲਕੁਲ।
ਹਾਂਜੀ।
ਓਥੇ ਕੀ ਆ ਮਤਲਬ ਡਿਜ਼ਾਇਰ ਪੂਰੀਆਂ ਹੁੰਦੀਆਂ ਵਾ, ਜੋ ਵੀ ਬੰਦਾ ਸ਼ਰਧਾ ਨਾਲ ਜਾਂਦਾ ਨਾ, ਓਦੀਆਂ ਡਿਜਾਇਰ ਕਾਫੀ ਪੂਰੀਆਂ ਹੁੰਦੀਆਂ।
ਬਟ ਓਦੇ ਲਈ ਵੀ, ਸ਼ਰਧਾ ਹੋਣੀ ਜ਼ਰੂਰੀ ਆ।
ਹਾਂ ਬਿਲਕੁਲ, ਸ਼ਰਦਾ ਦਾ ਬੀਜ ਤੋਂ ਬਿਨਾਂ ਤਾਂ ਪੋਸੀਬਲ ਨੀ।
ਬਿਲਕੁਲ ਵੀ ਨੀ।
ਸ਼ਰਦਾ ਦਾ ਬੀਜ ਪਾਵਾਂਗੇ ਤਾਂ ਪਾਣੀ ਗੁਰੂ ਸਾਹਿਬ ਹੀ ਦੇਣਗੇ ਉਹਨੂੰ।
ਹਾਂਜੀ-ਹਾਂਜੀ।
ਹੂ
ਤਾਂ ਕਰ ਕੇ ਇਹ ਵੀ ਜ਼ਰੂਰੀ ਹੈ।
ਬਿਲਕੁਲ।
ਹੋਰ ਫਿਰ, ਕੀ ਬਣਦਾ ਲੈਂਟਰ ਪੈ ਗਿਆ ਅੱਧਾ ਬਨ ਹੈਗਾ ਹਜੇ??
ਨਹੀਂ- ਨਹੀਂ ਪੈਣ ਡਿਆ। ਆਪਣਾ ਤਾਂ ਠੇਕੇ ਤੇ ਕੰਮ ਦਿੱਤਾ ਵਾ। ਆਪਣਾ ਆਫਿਸ ਬਣਨ ਡਿਆ ਨਾ। ਆਫਿਸ ਤਿਆਰ ਹੋਣ ਡਿਆ ਵਾ।
ਅੱਛਾ। ਕਿਸ ਚੀਜ਼ ਦਾ ਔਫਿਸ?
ਆਪਣਾ 'ਆਈ ਟੀ ਦਾ ਆਫਿਸ ਹੋਊਗਾ ਜੀ।
ਓਕੇ।
ਹੂ, ਆਈ ਟੀ ਦਾ ਮਤਲਬ ਕਿੰਨੇ, ਸਾਡੇ ਕੋਲ ਨਾ ਸਟਾਫ ਹੈਗਾ ਵਾ।
ਹਾਂਜੀ -ਹਾਂਜੀ।
ਤੇ, ਅਸੀਂ ਸਾਡੀ ਮੰਨ ਵੀ, ਪਲੈਨਿੰਗ ਏਦਾਂ ਵਾ ਵੀ ਸਾਡਾ ਜਿਹੜਾ ਟੀਮ ਹੋਵੇ ਉਹ ਵੀ ਪੱਚੀ ਜਣਿਆਂ ਦੀ ਜਾਂ ਹੋ ਸਕੇ ਆਉਣ ਵਾਲੇ ਟਾਈਮ ਵਿੱਚ ਪੰਜਾਹ ਜਣਿਆਂ ਦੀ ਮਤਲਬ ਟੀਮ ਹੋਵੇ ਇੱਕ।
ਅੱਛਾ- ਅੱਛਾ- ਅੱਛਾ ਕਿਹੜੀ ਸਾਈਡ?
ਹਾਂਜੀ-ਹਾਂਜੀ।
ਕਿਹੜੀ ਸਾਈਡ ਬਣਾ ਰਹੇ ਹੋ?
ਅਸੀਂ ਵੈਸੇ ਤਾਂਧਾਨ ਮੰਡੀ ਵਿੱਚ ਹੀ ਬਣਾ ਰਹੇ ਹਾਂ। ਲਾਇਸੈਂਸ- ਲਾਸੁਂਸ ਵਗੈਰਾ ਲੈ ਕੇ, ਜੀਟੀ ਨੰਬਰ ਵਗਰਾ ਲੈ ਕੇ, ਰਿਸਟਸ਼ਨ ਨੰਬਰ, ਰੈਗੂਲਰ ਨੰਬਰ। ਉਹ ਲਿੱਤਾ ਵਾ ਜੀ ਐਸ ਟੀ ਦਾ। ਹੂ ਕਿਉਂਕਿ ਸਾਡਾ ਕੰਮ ਨਾ ਫੋਰਨ ਦਾ ਥੋੜਾ ਜਿਹਾ।
ਅੱਛਾ- ਅੱਛਾ, ਠੀਕ ਹੈ। ਹ
ਮਤਲਬ ਵੈਬਸਾਈਟ ਕ੍ਰੀਏਟ ਕਰਕੇ ਉੱਥੇ ਯੂਕੇ ਰਹਿੰਦੇ ਆ ਭਾਅ ਜੀ ਅਤੇ ਉਹਨਾਂ ਨੂੰ ਮੰਤ ਲਬ ਵੀ ਪ੍ਰੋਵਾਈਡ ਕਰਵਾਈ ਦੀਆਂ ਵਾ। ਉਹ ਅੱਗੇ ਫੇਰ ਸਾਰਾ ਕੰਮ ਵੇਖਦੇ ਆ।
ਮਤਲਬ ਉਹਦੇ ਥਰੂ ਤੁਸੀਂ ਇੱਥੇ ਕਰ ਰਹੇ ਹੋ?
ਹਾਂਜੀ। ਇੰਡੀਆ ਵਿੱਚ ਆਪਣੇ ਮਤਲਬ ਫਰਟੀਲਾਈਜ਼ਰ ਹੋ ਗਏ। ਐਗਰੀਕਲਚਰ ਡਿਪਾਰਟਮੈਂਟ ਹੋ ਗਿਆ। ਉਹ ਉਹਨਾਂ ਦੀ ਸਾਈਟ ਬਣਾਈ ਹੈ। ਵੈਬਸਾਈਟ ਉਹ ਦੀ ਹੂ, ਹੁਣ ਮੰਨ ਲ ਵੀ ਏਦਾਂ ਨਾ ਹੁਣਾ ਵੀ ਪੰਜਾਬੀ ਵਿੱਚ ਮੁਆਫ਼ਰਾ ਹੈਗਾ ਵਾ ਵੀ ਆਪ ਮਰਿਆ ਕਦੇ ਸਵਰਕ ਨਹੀਂ ਮਿਲਦਾ ਹੈ ਗਾ। ਮੈਂ- ਮੈਂ ਤਾਂ ਹੀ ਉੱਪਰ ਆ ਗਿਆ ਸੀਗਾ। ਹੁਣ ਉੱਪਰ ਆ ਕੇ ਮੈਂ ਵੇਖਿਆ ਜਿਹੜੀਆਂ ਮਤਲਬ ਕਿ ਗੀਟੀਆਂ ਸੀਗੀਆਂ। ਤੇ ਉਹ ਮੱਲ ਵੀ ਸਹੀ ਤਰੀਕੇ ਨਾਲ ਨਹੀਂ ਲਾਈਆਂ। ਫੇਰ ਮੈਂ ਮਿਸਤਰੀ ਨੂੰ ਬੁਲਾਾਇਆ ਮੈਂ ਮਿਸਤਰੀ ਮੱਲ ਵੀ ਠੀਕ ਕਰਦਾ।
ਹੂ, ਕੁਛ ਮੈਂ ਆਪ ਠੀਕ ਕਰ ਪਿਆ ਹੈਣਾ ਵੀ ਕੰਮ ਆਪਣਾ ਹੀ ਈ ਆ। ਹੂ, ਤਾਂ ਕਰਕੇ। ਤਿੰਨ ਮੰਜਲਾ ਬਣਾਇਆ ਭਾਜੀ ਤਾਂ। ਇੱਕ ਮੰਜ਼ਿਲ ਥੱਲੇ ਜਿੱਥੇ ਮਤਲਬ ਵੀ ਅਕਾਊਟਸ ਵਾਲੇ ਬਹਿੰਦੇ ਆ।
ਹਾਂਜੀ। ਅਕਾਊਂਟੈਂਟ ਦਾ ਕੰਮ ਕਰਦੇ ਨੇ ਜਿਹੜੇ।
ਹਾਂਜੀ- ਹਾਂਜੀ। ਅਕਾਊਂਟ ਵਸੇ ਇੱਕ ਇੱਕ ਜਾਣਾ ਹੀ ਆ। ਤੇ ਚਾਰ-ਪੰਜ ਜਾਣਿਆ ਦੀ ਟੀਮ ਇੱਕ ਹੋਰ ਆ ਆਈ ਟੀ ਦੀ ਤੇ ਥੱਲੇ ਨਾ ਮੈਮ ਫਿਰ ਪੂਰਾ ਨੀ ਆਉਂਦਾ।
ਤਾਂ ਕਰਕੇ ਅਸੀਂ ਕੀ ਕੀਤਾ ਮਤਲਬ ਵੀ ਉੱਪਰ ਇੱਕ ਮੰਜਿਲ ਨੂੰ ਉੱਪਰ ਹੋਰ ਤਿਆਰ ਕੀਤੀ ਉਹ ਉਸ ਤੋਂ ਉੱਪਰ ਇੱਕ ਮੰਜ਼ਿਲ ਹੋਰ ਤਿਆਰ ਕੀਤੀ।
ਠੀਕ ਹੈ, ਵਧੀਆ ਗੱਲ ਹੈ, ਵੈਸੇ ਮਤਲਬ ਕੀ ਆਪਣਾ ਬਿਜਨਸ ਸਾਰਿਆਂ ਨਾਲੋਂ ਬੈਟਰ ਰਹਿੰਦਾ ਆ।
ਕਿਸੇ ਦੇ ਨੀਚੇ ਕੰਮ ਕਿਸੇ ਦੇ ਨੀਚੇ ਕੰਮ ਨੀ ਕੀਤਾ ਜਾਂਦਾ, ਅੱਜ ਦੇ ਜ਼ਮਾਨੇ ਵਿੱਚ ਤਾਂ ਬਿਲਕੁਲ ਹੀ ਨਹੀਂ।
ਐਂ ਹੈ, ਬਿਲਕੁਲ-ਬਿਲਕੁਲ ਕਿਉਂਕਿ ਪ੍ਰੈਸ਼ਰ ਬਹੁਤ ਹੁੰਦਾ ਨਾ ਅੱਗੇ।
ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ, ਬੈਂਕਿੰਗ ਦੇ ਰਿਲੇਟਿਡ ਦੇਖ ਲੋ ਕਿਤੇ ਵੀ ਦੇਖ ਲੋ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਇਸ ਚੀਜ਼ ਦਾ।
ਬਿਲਕੁਲ-ਬਿਲਕੁਲ। ਥੱਲੇ ਅਸੀਂ ਹੁਣ ਦੂਜੀ ਮੰਜ਼ਿਲ ਤੇ ਕੀ ਕੀਤਾ, ਉੱਥੇ ਇੱਕ ਮਤਲਬ ਵੀ ਓਫਿਸ ਤਿਆਰ ਕਰਨਾ ਵਾ ਸੋਲਾਂ- ਲੰਬਾਈ ਤੇ ਚੜਾਈ ਚੌਦਾਂ ਕ ਹੈਗੀ ਆ ਉਹ ਸੋਲਾਂ ਬਟਾ ਚੌਦਾ ਚੌਦਾਂ ਚੜਾਈ ਤੇ ਅ ਉੱਥੇ ਓਫਿਸ ਹੋਊਗਾ ਇੱਕ, ਤੇ ਉਹਦੇ ਨਾਲ ਹੀ ਕੀ ਕਰਨਾ ਮਤਲਬ ਅਟੈਚ ਟ ਟਾਇਲਟ ਬਾਥਰੂਮ ਬਣਾਉਣਾ। ਠੀਕ ਏ? ਤੇ ਉਸਦੇ ਰਾਈਟ ਸਾਈਡ ਹੀ ਅਸੀਂ ਕੀ ਕਰਨਾ ਵਾ? ਇੱਕ ਮਨਲਬ ਵੀ ਇੱਕ ਸ਼ੀਸ਼ਾ ਰੱਖ ਰੱਖਣਾ ਵਾ ਹਨਾ? ਪੰਜ ਛੇ ਕੁਰਸੀਆਂ ਆਮੋ-ਸਾਹਮਣੇ ਰੱਖ ਕੇ ਮਤਲਬ ਮੀਟਿੰਗ ਹਾਲ, ਮੀਟਿੰਗ ਹਾਲ
ਮੀਟਿੰਗ ਹਾਲ ਹੁੰਦਾ, ਜਿਵੇਂ ਮੀਟਿੰਗ ਇੱਕ ਸਾਈਡ ਕਰਦੇ ਹੁੰਦੇ ਆ ਆਪਾਂ।
ਹਾਂਜੀ-ਹਾਂਜੀ, ਉੱਥੇ ਮਤਲਬ ਵੀ ਸਾਰੇ ਸੋਫ ਸਫੇ ਸੈਟ ਕਰਦੇ ਨੇ ਆ ਉੱਥੇ ਮੀਟਿੰਗ ਹੋਲ ਬਣਾ ਦੇਣਾ ਵਾ
ਠੀਕ ਹੈ, ਵਧੀਆ ਆ ਮਤਲਬ ਕਿ ਜਿਹੜਾ ਤੁਸੀਂ ਹੁਣ ਸੋਚ ਕੇ ਹਨਾ ਸਭ ਕੁਛ ਕਰ ਰਹੇ ਓ, ਇਹ ਤਾਂ ਫੇਰ ਵਧੀਆ ਆ। ਕਿਉਂਕਿ ਐਵੇਂ ਹੈਂਡਲ ਹੋ ਜਾਂਦਾ ਜੇ ਆਪਾਂ ਔਫਿਸ ਵਲ ਨੂੰ ਖੜਾ ਕਰਦੀ ਹੈ ਤੇ ਬਾਅਦ ਚੋਂ ਆਪਾਂ ਨੂੰ ਕੁਛ ਪਤਾ ਨਾ ਹੋਵੇ ਤਾਂ ਐਵੇਂ ਵੀ ਨੀ ਕੁਛ ਵਧੀਆ ਲੱਗਦਾ ਹੈਗਾ।
ਬਿਲਕੁਲ-ਬਿਲਕੁਲ, ਇਹਦੇ ਲਈ ਮਤਲਬ ਇੱਕ ਮੈਮ ਇਨਵੈਸਟਮੈਂਟ ਪਲਸ ਮਾਇੰਡਸੈਟ। ਬਿਜਨਸ ਬਿਜਨਸ ਦੋ ਹੀ ਗੱਲਾਂ ਮੰਗਦਾ ਵਾ।
ਸੋ ਜ਼ਿਆਦਾਤਰ ਤਾਂ ਇਨਵੈਸਟਮੈਂਟ ਹੀ ਮੰਗਦਾ ਆ।
ਹਮ, ਇਨਵੈਸਟਮੈਂਟ ਹੋਵੇ, ਇੱਕ ਮਾਇੰਡ ਸੈਟ ਵਧੀਆ ਹੋਵੇ।
ਮਾਇੰਡਸੈਟ ਵੀ ਹਾਂ ਮਾਇੰਡ ਸੈਟ ਤਾਂ ਹੋਣਾ ਬਹੁਤ ਜਰੂਰੀ ਹੈ ਜੇ ਆਪਣਾ ਗੋਇਲ ਹੋਊਗਾ ਤਾਂ ਹੀ ਆਪਾਂ ਉਹਨੂੰ ਪੂਰਾ ਕਰ ਸਕਾਂਗੇ।
ਹਾਂ, ਬਿਲਕੁਲ। ਆ ਨਾਲੇ ਮੰਨ ਲਓ ਵੀ ਇੱਕ ਆਪਾਂ ਨੈਲਸਨ ਮੰਡੇਲਾ ਜੀ ਵੀ ਕਹਿੰਦੇ ਸੀ ਨਾ ਗੋਲ ਵਿਦਊਟ ਆ ਪਲੈਨ ਜਸਟ ਏ ਵਿਸ਼ ਇੱਕ ਲਕਸ਼ ਹੈ, ਇੱਕ ਮਤਲਬ ਕੇ ਨਿਸ਼ਾਨਾ ਹੈਨਾ? ਪਲੈਨਿੰਗ ਤੋਂ ਬਿਨਾਂ ਅਧੂਰੀ ਅਧੂਰਾ ਹੀ ਰਹਿ ਜਾਂਦਾ ਵਾ, ਉਹਦੇ ਲਈ ਪਲੈਨਿੰਗ, ਮਾਈਂਡਸੈਟ ਹੋਣਾ ਜ਼ਰੂਰੀ ਆ।
ਹਾਂਜੀ, ਇਹ ਤਾਂ ਹੈ ਜ਼ਰੂਰੀ ਹੈ ਇਹ ਚੀਜ਼ ਤਾਂ।
ਹਮ, ਬਿਲਕੁਲ।
ਇਹ ਚੀਜ਼ ਤਾਂ ਆਪਾਂ ਜੇ ਘਰ ਵੀ ਪਾਉਨੇ ਆ ਓਹਦੇ ਵਿਚ ਵੀ ਪੇਲਾਂ ਮਾਇੰਡ ਸੈੱਟ ਕਰਦੇ ਹਾਂ, ਵੀ ਹਾਂ ਆਪਾਂ ਨੇ ਇਹ ਏਦਾਂ ਕਰਨਾ, ਇਹ ਏਦਾਂ ਕਰਨਾ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ।
ਫੇਰ ਕਿਤੇ ਜਾ ਕੇ ਘਰ ਬਣਦਾ ਯਾ। ਸਹੀ ਹੈ ਪਰ ਤੁਸੀਂ ਔਨਲਾਈਨ ਵਰਕ ਕਰਦੇ ੳਂ ਯਾ ੳਫਲਾਈਨ?
ਸਾਡਾ ਤਾਂ ਵੈਸੇ ਮੈਮ ੳਫਲਾਈਨ ਹੀ ਆ ਔਨਲਾਈਨ ਤਾਂ ਇਹ ਕੋਈ ਨੀ ਗਾ ਔਨਲਾਈਨ ਇਦਾਂ ਵਾ ਵੀ ਮਨਲੋ ਤੇ ਵੈਬਸਾਈਟ ਤਿਆਰ ਕਰ ਲਈ ਤੇ ਭਾਜੀ ਨੂੰ ਉੱਥੇ ਮੀਟਿੰਗ ਕੋਰਡੀਨੇਟ ਕਰ ਲੇ ਕਰਕੇ ਉਹਨਾਂ ਨਾਲ ਤੇ ਉਹਨਾਂ ਦੇ ਨਾਲ ਮ ਇੱਕ ਮੀਟਿੰਗ ਰੱਖ ਲੈਂਨੇ ਆਂ ਜੇ ਕਿ ਜਿਹੜੇ ਯੂਕੇ ਆ ਭਾਜੀ ਤੇ ਜੇ ਮਤਲਬ ਇਹ ਸੈੱਟ ਪੈ ਗਈ ਉਹਨਾਂ ਦੇ ਤੇ ਫੇਰ ਅਸੀਂ ਮਤਲਬ ਵੀ ਉਹਨਾਂ ਨੂੰ ਸੈਂਡ ਕਰ ਦੇ ਨੇ ਆ ਵੀ ਆਹ ਅਸੀਂ ਬਣਾ ਲਈਐ।
ਠੀਕ ਹੈ ਮੇਰਾ ਵੀ ਮਤਲਬ ਬ੍ਰਦਰ ਐ ੳ ਡਿਸਪੈਚਰ ਦਾ ਕੰਮ ਕਰਦੇ ਨੇ ਬਟ ਉਹਨਾਂ ਦਾ ਹਾਂਜੀ ਹਾਂਜੀ ਹਾਂਜੀ ਉਹ ਉਹਨਾ ਦਾ ਓਨਲਾਈਨ ਹੀ ਹੁੰਦੈ ਸਾਰਾ ਮਤਲਬ ਉਧਰ ਸਿਸਟਮ ਕਿਵੇਂ ਉਹਨਾਂ ਨੂੰ ਦੱਸਣਾ ਕਿਨਾ ਰੂਟ ਵਗੈਰਾ ਹਨਾ। ਹਾਂਜੀ-ਹਾਂਜੀ।
ਹੂੰ
ਇਹ ਚੀਜ਼ ਹੁੰਦੀ ਐ
ਅੱਛਾ ਡਿਸਪੈਚ ਦਾ ਕੰਮ ਆ ੳ ਉਹਦਾ?
ਹਾਂਜੀ-ਹਾਂਜੀ।
ਅੱਛਾ।
ਪਹਿਲਾਂ ਉਹਨਾਂ ਨੇ ਕਾਫ਼ੀ ਹਾਂਨ ਮਤਲਬ ਕੀ ਦੱਸੋ ਦੱਸਣਾ ਹੀ ਹੁੰਦਾ ਗਾਈਡ ਕਰਨਾ ਹੁੰਦਾ ਵੀ ਹਾਂ ਤੁਸੀਂ ਇੰਨਾ ਇੱਥੇ ਲੋਡਿੰਗ ਕਰਨਾ ਹੈ ਇੱਥੇ ਛੱਡ ਕੇ ਕੇ ਆਣੈ ਐ ਇਹ ਪਲੇਸ ਤੇ ਜਾਣਾ ਯਾ ਇਨੇ ਟਾਇਮ ਚ ਤੁਸੀਂ ਪਹੁੰਚਣਾ ਯਾ। ਉਹ ਚੀਜ਼ ਦੱਸਣੀ ਹੁੰਦੀ ਐ।
ਅੱਛਾ-ਅੱਛਾ। ਉਹ ਕੰਮ ਕਰ ਲੈਂਦੇ ਐਕਸਪੀਰੀਅੰਸ ਕਿੰਨਾ ਕ ਹੈਗਾ ਇਹਨਾਂ ਨੂੰ ਥੈਂਕ ਯੂ।
ਹੈਗਾ ਉਹਨਾਂ ਨੂੰ ਦੋ ਸਾਲ ਦਾ।
ਅੱਛਾ ਦੋ ਕ ਸਾਲ ਦਾ ਠੀਕ ਐ ਫੇਰ।
ਹਾਂਜੀ।
ਵਧੀਆ ਵਾ ਸੈਲਰੀ ਪੈਕੇਜ ਕਿੰਨਾ ਕਾ?
ਠੀਕ ਹੈ ਹਲੇ ਤਾਂ ਮਤਲਵ ਕੀ ਅੱਗੇ ਅੱਗੇ ਜਿਵੇਂ ਕਿ ਬੋਆਇਜ਼ ਨੂੰ ਜੋੜ ਰਹੇ ਨੇ ਹਨਾ ਤਾਂ ਉਹਨਾਂ ਨੂੰ ਇਨਕਲੂਡ ਕਰਨੀ ਪੈਂਦੀ ਆ ਸੈਲਰੀ। ਉਧਰ ਡਾਲਣ 'ਚ ਹੀ ਆਂਦੀ ਐ ਇੱਧਰ ਹੁੰਦੀਆਂ। ਅਸੀਂ ਇੱਕ ਤੱਕ ਤਾਂ ਲਾ ਲੋ ਮੰਨ ਲਓ ਹੋ ਜਾਂਦਾ।
ਮੰਥਲੀ-ਮੰਥਲੀ।
ਇੱਕ ਵੇਖ।
ਇੱਕ ਵੀਕ ਦਾ।
ਹਾਂਜੀ।
ਅੱਛਾ! ਇਹ ਤਾਂ ਫੇਰ ਬਹੁਤ ਵਧੀਆ ਵਾ।
ਹਾਂਜੀ! ਹਾਂਜੀ! ਫਿਰ ਉਹ ਅੱਗੇ ਅੱਗੇ ਹੋਰ ਬੁਆਇਜ਼ ਨੂੰ ਦੱਸਦਨ। ਦਿੰਦੇ ਨੇ ਜਿਵੇਂ ਹੁਣ ਕਲਾਸਿਸ ਵਗੈਰਾ ਵੀ ਲੈਣ ਲੱਗ ਪਏ ਹੁਣ ਤਾਂ। ਕਈਆਂ ਨੂੰ ਸਿਖਾਂਦੇ ਨੇ ਜਿਵੇਂ। ਖ਼ੁਦ ਦਾ ਔਫਿਸ ਐ।
ਔਫਿਸ ਖ਼ੁਦ ਦਾ ਵਾ।
ਹਾਂਜੀ ਹਾਂਜੀ ਖ਼ੁਲ ਦਾ ਏ ਔਫਿਸ।
ਚਲੋ ਵਧੀਆ ਵਾ ਜੀ! ਚਲੋ ਵਧੀਆ ਵਾ। ਆਫਿਸ ਸੈਟਅਪ ਤਾਂ ਵੈਸੇ ਕਰਨਾ ਈ ਪੈਂਦਾ ਵਾ, ਬਸ ਆਪਣਾ ਵੀ ਔਫਿਸ ਹੀ ਹੈਗਾ ਵਾ ਇੱਥੇ।
ਐ ਔਫਿਸ ਸੈਟਅਪ ਤਾਂ ਜ਼ਰੂਰੀ ਏ ਇਹ।
ਹਾਂਜੀ! ਚਲੋ ਠੀਕ ਏ ਫਿਰ ਮੈਮ। ਹੂੰ ਆਪ ਗੱਲ ਗੱਲ ਕਰਕੇ ਵਧੀਆ ਲੱਗਾ ਤੁਹਾਡੇ ਨਾਲ।
ਹਾਂਜੀ! ਹਾਂਜੀ! ਮੈਨੂੰ ਵੀ ਬਹੁਤ ਵਧੀਆ ਲੱਗਿਆ। ਠੀਕ ਓਕੇ ਜੀ।